ਹੈਲੋ।
ਹੈਲੋ।
ਹੈਲੋ ਸਸ ਸ੍ਰੀ ਕਾਲ ਜੀ।
ਸਸ ਸ਼੍ਰੀ ਕਾਲ ਜੀ। ਠੀਕ ਔ?
ਹਾਂਜੀ ਤੁਸੀ ਸੁਣਾਔ, ਠੀਕ ਔ ਤੁਸੀ?
ਹਾਂਜੀ ਵਧੀਆ। ਹੋਰ ਘਰ ਸਭ ਠੀਕ ਨੇ?
ਹਾਂਜੀ। ਤੁਆਡੇ ਔਧਰ ਘਾਰ ਸਭ ਠੀਕ ਏ?
ਹਾਂਜੀ ਸਭ ਵਧੀਆ। ਹੋਰ ਤੁਸੀ ਫ੍ਰਰੀ ਸੀ ਨਾ ਮੈਂ ਡਿਸਟਰਬ ਤੇ ਨੀ ਕਰ ਤਾ?
ਨਈ-ਨਈ ਕੋਈ ਗੱਲ ਨੀ। ਤੁਸੀ ਦੱਸੋ?
ਹਾਂਜੀ ਔ ਮੈਂ ਐ ਪੁੱਛਣਾ ਸੀ ਕਿ ਤੁਆਡੇ ਅਕੋਰਡਿੰਗ ਮਤਲਬ ਤੁਸੀ ਕੀ ਪ੍ਰੈਫਰ ਕਰਦੇ ਔ ਫੋਨ 'ਚ?
ਮੇਰੇ ਅਕੋਡਿੰਗ ਫ਼ੋਨ ਵੀ ਬੈਸਟ ਐ।
ਹਾਂਜੀ। ਮਤਲਬ ਔ ਕਿੱਦਾਂ ਫੋਨ ਮਤਲਬ ਜ਼ਿਆਦਾ ਤੁਸੀ ਪ੍ਰੈਫਰ ਕਿਵੇਂ ਕਰਦੇ ਔ?
ਮਤਲਬ ਕਿ ਦੇਖੋ
ਘਾਰ ਬੈਠੇ ਜਿਨੂੰ ਮਰਜੀ ਫੋਨ ਕਰ ਸਕਦੇ ਔ। ਬਾਰ ਬੈਠਾ ਬੰਦਾ ਔਨੂੰ ਫੋਨ ਕਰ ਸਕਦੇ ਔ ਵੀਡੀਓ ਕਾਲ ਤੇ ਗੱਲਬਾਤ ਕਰ ਸਕਦੇ ਔ, ਉਦਾ ਹਾਲ- ਚਾਲ ਪੁੱਛ ਸਕਦੇ ਔ
ਹਾਂਜ
ਤੁਆਨੂੰ, ਤੁਆਨੂੰ ਬੋਤ ਨੇੜੇ ਲੱਗੇਗਾ ਜਿਵੇਂ ਵੀਡੀਓ ਕੋਲ 'ਚ ਦੇਖੋਗੇ ਬੰਦੇ ਨੂੰ ਇੱਕਦਮ ਤੁਆਨੂੰ ਪਤਾ ਲੱਗ ਜਾਏ ਗ ਵੀ ਹਾਂ ਬੰਦਾ ਠੀਕ ਏ ਯਾਂ ਨਈ ਠੀਕ। ਐ ਵੀ, ਐ ਵੀ ਵਧੀਆ ਗੱਲ ਏ ਔਦੇ 'ਚ ਫੋਨ ਦੇ ਬਾਰੇ। ਆਪਣਾ ਘਰ ਬੈਠੇ ਔਨਲਾਈਨ ਸ਼ੋਪਿੰਗ ਕਰ ਸਕਦੇ ਔ ਤੁਸੀ, ਫੋਨ ਤੇ
ਜੀ, ਹਾਂਜੀ ਧੁੱਪ ਬੋਤ ਹੁੰਦੀ ਏ ਨਾ ਬਾਹਰ ਵੀ ਹੁਣ ਜਾਈਏ ਤੇ ਐਵੇਂ ਪਰੇਸ਼ਾਨ ਹੋ ਜਾਂਗੇ। ਔਨਲਾਈਨ ਐਪ ਤੋਂ ਆਪਾਂ ਕੁਛ ਵੀ ਔਡਰ ਕਰ ਸਕਦੇ ਆਂ ਈਜ਼ਲੀ।
ਅ ਹਾਂਜੀ।
ਜੀ, ਫੂਡ ਡਿਲੀਵਰੀ ਐਪ ਵੀ ਕਾਫੀ ਸਾਰੇ ਹੋ ਗਏ ਨਾ ਅੱਜ ਕੱਲ ਤੇ।
ਹਾਂਜੀ-ਹਾਂਜੀ ਜਮੈਟੋ ਹੋ ਗਿਆ, ਬੋਹੋਤ ਐਪ ਹੈਗੇ ਨ ਤੁਸੀ ਘਾਰ ਬੈਠੇ ਹੋਏ ਸਮਾਨ ਮੰਗਵਾ ਸਕਦੇ ਔ, ਔ ਵੀ ਕੈਸ਼ ਔਨ ਡਿਲੀਵਰੀ।
ਜੀ-ਜੀ, ਦੇਖੋ ਅੱਜ ਕੱਲ ਤੇ ਨਾ ਅਰਨਿੰਗ ਐਪ ਵੀ ਕਾਫ਼ੀ ਹੋ ਗਏ ਨੇ ਮਤਲਬ ਜੋ ਕੰਮ ਵਗੈਰਾ ਨੀ ਕਰਦੇ, ਮਤਲਬ ਔ ਘਰ ਬੈਠੇ ਅਰਨ ਵੀ ਕਰ ਸਕਦੇ ਆ ਫੋਨ ਤੋ ਈ।
ਹਾਂਜੀ-ਹਾਂਜੀ, ਮੈਂ ਵੀ ਸੁਣਿਐ ਐਸ ਐਪ ਬਾਰੇ।
ਅੱਛਾ, ਹਾਂਜੀ।
ਵੈਸੇ ਤੁਆਡੀ ਨਜ਼ਰ 'ਚ ਕੇੜਾ ਬੈਸਟ ਐਪ ਹੈਗੈ ਐਸ ਅਰਨਿੰਗ ਐਪ ਬਾਰੇ?
ਅਰਨਿੰਗ ਤਾਂ ਦੇਖੋ ਫਿਲਹਾਲ ਮਤਲਬ ਕਾਫੀ ਸਾਰੇ ਐਪ ਹੈਗੇ ਨੇ ਅਰਨਿੰਗ ਐਪ। ਬਾਕੀ ਮੈਂ ਐਸਾ ਕੋਈ ਟ੍ਰਾਈ ਨੀ ਕਰ ਰੱਖਿਆ ਮਤਲਬ ਐਕਸਪੀਰੀਅੰਸ ਨੀ ਐ ਮੇਰਾ ਖੁਦ ਦਾ। ਨਈ ਬਸ ਐਦਾਂ ਸੁਣਿਆ ਈ ਐ।
ਮੈਂ ਵੀ ਹਜੇ ਤੱਕ ਸੁਣਿਐ ਈ ਐ। ਮੈਂ ਆਪ ਖੁਦ ਟ੍ਰਾਈ ਕੀਤਾ ਈ ਨੀ ਐ।
ਜੀ-ਜੀ, ਹੂੰ। ਬਾਕੀ ਟਿਕਟਸ ਵਗੈਰਾ ਵੀ ਕਰ ਸਕਦੇ ਆਂ ਆਪਾਂ ਔਨਲਾਈਨ?
ਹਾਂਜੀ, ਔਨਲਾਈਨ ਟਿਕਟ ਕਰ ਸ ਬੁਕ ਕਰ ਸਕਦੇ ਔ ਤੁਸੀ ਆਪਣੀ ਟ੍ਰੇਨ ਦੀ ਹੋ ਗੀ ਹੋ ਗਈ, ਆਪਣਾ ਮੂਵੀ ਟਿਕਟਸ ਹੋ ਗਈ।
ਜੀ, ਜੀ।
ਔ ਤਾਂ ਐ ਹਾਂਜੀ-ਹਾਂਜੀ ਮੂਵੀਜ਼ ਦੇਖ ਲੋ ਲਾਈਕ ਚਿੰ ਜੋ ਮਰਜ਼ੀ ਵੇਖ ਲੋ ਤੁਸੀ।
ਹਾਂਜੀ।
ਫ੍ਰੀ ਆਫ ਕੋਸਟ ਇੱਚ।
ਜੀ-ਜੀ।
ਬਟ ਦੇਖੋ ਮੇਰੇ ਅਕੋਰਡਿੰਗ ਟੀਵੀ ਵੀ ਕਾਫੀ ਬੈਸਟ ਹੁੰਦੈ, ਮਤਲਬ ਟੀਵੀ ਆਪਾਂ ਨਾ ਜੇੜੇ ਸਾਡਾ ਕਿ ਫੈਮਿਲੀ ਟਾਈਮ ਹੁੰਦੈ
ਅਸੀ ਔਰ 'ਚ ਟੀਵੀ ਪ੍ਰੈਫਰ ਕਰ ਸਕਦੇ ਆਂ ਜ਼ਿਆਦਾ।
ਹਾਂਜੀ, ਔ ਵੀ ਤੁਆਡੀ ਗੱਲ ਵੀ ਠੀਕ ਏ ਜੀ।
ਜੀ-ਜੀ।
ਟੀਵੀ ਵੀ ਬੈਸਟ ਹੈਗਾ। ਫੈਮਿਲੀ ਨਾਲ ਬੈਠ ਕੇ ਪਿਚਰ ਮੂਵੀ ਦੇਖ ਲੋ।
ਜੀ। ਹਾਂਜੀ ਬਾਕੀ ਤੁਆਡੀ ਗੱਲ ਵੀ ਮੈਨੂੰ ਸਹੀ ਲੱਗੀ ਫੋਨ ਜ਼ਿਆਦਾ ਮਤਲਬ ਈਜ਼ੀ ਟੂ ਕੈਰੀ ਵੀ ਹੁੰਦੇ ਆ। ਆਪਾਂ ਕਿੱਧਰ ਵੀ ਲੈ ਕੇ ਜਾ ਸਕਦੇ ਆਂ ਪੋਕਿਟ ਇੱਚ। ਜੀ। ਹੂੰ। ਬਾਕੀ ਤੁਸੀ ਮਤਲਬ, ਹਾਂਜੀ।
ਫੋਨ 'ਚ ਫੈਦਾ ਹੋਰ ਵੀ ਹੈਗਾ ਜੇ ਆਪਣਾ ਤੁਸੀ ਕਿੱਥੇ ਜਾਣਾ ਹੋਏ ਬੁੱਕ ਰਾਈਡ ਬੁੱਕ ਕਰ ਸਕਦੇ ਔ ਫ਼ੋਨ ਤੋ। ਸੇਫਲੀ ਤੁਸੀ ਘਰ ਪੋਂਚ ਸਕਦੇ ਔ ਹਾਂਜੀ ਰੈਪਿਡ ਹੋ ਗਿਆ
ਹਾਂਜੀ।
ਤੁਆਨੂੰ ਸੇਫ ਪੂਰਾ ਘਰ ਤੱਕ ਛੱਡ ਕੇ ਆਏਗੇ, ਬਿਲਕੁਲ। ਬੈਸਟ ਫੋਨ ਈ ਹੈਗਾ ਜੀ।
ਹਾਂਜੀ। ਬਟ ਦੇਖੋ ਐ ਤੇ ਮਤਲਬ ਜਿਨਾਂ ਨੂੰ ਲਿਮਿਟ ਪਤਾ ਐ ਫੋਨ ਦੀ ਔਨਾਂ ਲਈ ਤੇ ਬੈਸਟ ਈ ਬੈਸਟ ਏ।
ਹਾਂਜੀ-ਹਾਂਜੀ।
ਹਾਂਜੀ ਤੇ ਮਤਲਬ ਬੱਚਿਆਂ ਲਈ ਜ਼ਿਆਦਾ ਛੋਟੇ ਏਜ ਦੇ ਬੱਚਿਆਂ ਲਈ ਤੇ ਠੀ ਕ ਨੀ ਐ ਫੋਨ ਹੈਨਾ ਏਦਾਂ।
ਹਾਂਜੀ-ਹਾਂਜੀ, ਛੋਟੇ ਬੱਚਿਆਂ ਆਸਤੇ ਬਿਲਕੁਲ ਸੇਫ ਨੀ ਐ ਫੋਨ।
ਜੀ, ਜੀ, ਆਈਸੈਡ ਵਗੈਰਾ ਵੀਕ ਹੋ ਜਾਂਦੀ ਹੈ, ਕਾਫ਼ੀ ਛੋਟੀ ਹੈ ਤੋਂ ਸਪੈਕਸ ਵਗੈਰਾ ਲੱਗ ਜਾਂਦੇ ਨੇ
ਹਾਂਜੀ, ਹਾਂਜੀ, ਹਾਂਜੀ
ਬਾਕੀ ਤੇ ਤੁਹਾਡੇ ਅਕੋਰਡਿੰਗ ਦੇਣਾ ਚਾਹੀਦਾ ਫੋਨ ਬੱਚਿਆਂ ਨੂੰ?
ਨਹੀਂ, ਜੀ ਨਹੀਂ ਬੱਚਿਆਂ ਤੋਂ ਤਾਂ ਦੂਰ ਹੀ ਰੱਖੋ ਜੀ ਫੋਨ
ਜੀ ਬਾਕੀ ਦੇਖੋ ਬੱਚੇ ਵੀ ਫੋਨ ਇਸੇ ਕਰਕੇ ਲੈਂਦੇ ਆ ਵੀ ਪੇਰੈਂਟਸ ਦੀ ਕੇ ਪੇਰੈਂਟਸ, ਕੇਅਰਲੈਸ ਹੁੰਦੇ ਆ ਨਾ ਆਪਣੇ ਬੱਚਿਆਂ ਲਈ ਮਤਲਬ ਹਾਂਜੀ, ਪੇਰੈਂਟਸ ਖੁਦ ਹੀ ਦਿੰਦੇ ਆ ਬੱਚਿਆਂ ਨੂੰ ਫੋਨ ਆਪਣਾ ਕੰਮ ਵਗੈਰਾ ਕਰਨ ਲਈ।
ਹਾਂਜੀ,
ਫਿਰ ਉਹਨਾਂ ਨੂੰ ਹੈਬਿਟ ਆਉਂਦੀ ਹੈ ਜੀ,
ਹਾਂਜੀ ਹੋਰ ਸੁਣਾਓ?
ਬਸ ਵਧੀਆ ਦੇਖੋ ਏਹ ਪੇਰੈਂਟਸ ਸ਼ੁਰੂ ਤੋਂ ਖੁਦ ਹੈਬਿਟ ਲਗਾਉਂਦੇ ਨੇ ਮਤਲਬ ਬੱਚਾ ਰੋਟੀ ਨੀ ਖਾ ਰਹਾ। ਉਹਨੂੰ ਫੋਨ ਦੇ ਦੋ ਸਟੱਡੀ ਨਹੀਂ ਹੋ ਪਾ ਰਹੀ ਉਹਦੀ ਫੋਨ ਦੇ ਦੋ ਉਹਨੂੰ ਹੈ।
ਹਾਂਜੀ ਹਾਂਜੀ ਹਾਂਜੀ,
ਹਾਂਜੀ, ਫਿਰ ਖੁਦ ਨੂੰ ਹੀ ਪ੍ਰੋਬਲਮ ਹੁੰਦੀ ਹੈ, ਅੱਗੇ ਜਾ ਕੇ ਕਿ ਬੱਚਾ ਫੋਨ ਨਹੀਂ ਛੱਡਦਾ।
ਹਾਂਜੀ,
ਜੀ ਮੈਂ,
ਮੇਰੇ ਅਕੋਰਡਿੰਗ ਤਾਂ ਦੇਖੋ ਪੇਰੈਂਟਸ ਨੂੰ ਆਪਣੇ ਬੱਚਿਆਂ ਲਈ ਟਾਈਮ ਨਿਕਾਲਣਾ ਚਾਹੀਦਾ ਹੈ। ਉਹਨਾਂ ਨਾਲ ਮਤਲਬ ਖੇਲਣਾ ਚਾਹੀਦਾ ਹੈ ਟਾਈਮ ਹੋਣਾ ਚਾਹੀਦਾ ਬੱਚਾ ਫੋਨ ਵੀ ਘੱਟ ਲਏਗਾ।
ਹਾਂਜੀ।
ਜੀ ਹੋਰ ਦੱਸੋ?
ਬਸ ਵੱਧੀਆ। ਤੁਆਡਾ ਓੱਥੇ ਪਰਿਵਾਰ ਸਭ ਠੀਕ ਹੈ?
ਹਾਂਜੀ, ਸਭ ਵਧੀਆ।
ਔ ਐਸ ਵਾਰੀ ਤੁਸੀਂ ਗਏ ਨੀ ਕਿੱਤੇ ਘੁੰਮਣ?
ਨਹੀਂ ਜੀ ਇਸ ਵਾਰੀ ਅਸੀਂ ਗਏ ਨੀ ਜਾਣਾ ਸੀ ਫਿਰ ਇਨੇ ਚ ਨਾ ਸਕੂਲ ਖੁੱਲ ਗਏ।
ਟਾਈਮ ਨੀ ਲੱਗਾ ਫੇਰ ਹਾਂਜੀ, ਤੁਸੀਂ ਗਏ ਸੀ ਕਿੱਧਰ?
ਹਾਂਜੀ ਮੈਂ ਨਾਨੀ ਘਰ ਗਿਆ ਸੀ ਆਪਣੀ
ਅੱਛਾ,
ਹਾਂਜੀ, ਉੱਥੇ ਬਹੁਤ ਵਧੀਆ ਜਗ੍ਹਾ ਹੈਗੀ ਹੈ ਘੁੰਮਣ ਵਾਸਤੇ
ਅੱਛਾ,
ਹਾਂਜੀ, ਅਲਾਂਟੇਮੋਲ ਹੈਗਾ ਜੀ ਕਾਫੀ ਦਿਨ ਰਹਾ ਉੱਥੇ ਵੀਹ ਤੋਂ ਪੱਚੀ ਦਿਨ ਰਹਿ ਕੇ ਆਏ ਆ,
ਅੱਛਾ,
ਹਾਂਜੀ,
ਹੋਰ ਮਤਲਬ ਕੀ-ਕੀ ਐਕਟੀਵਿਟੀ ਵਗੈਰਾ ਕੋਈ ਹੋਈ ਉੱਧਰ?
ਹਾਂਜੀ ਐਕਟੀਵਿਟੀਜ਼ ਤਾਂ ਬਹੁਤ ਹੋਈ ਸੀ ਜੀ।
ਅੱਛਾ,
ਹਾਂਜੀ।
ਫਿਰ ਤੁਸੀਂ ਗਏ ਸੀ, ਫਿਰ ਤੁਸੀਂ ਆਏ ਓਦੋਂ ਔਰ ਰੈਸਟ ਹੋਨੀ ਇਸ ਟਾਈਮ ਤੇ ਲੱਗਾ ਹੁਨਾ ਕਾਫੀ?
ਹਾਂਜੀ-ਹਾਂਜੀ, ਟੈਮ ਤਾਂ ਲੱਗਿਆ ਸੀ।
ਹਾਂਜੀ, ਐੱਨੇ ਦਿਨ ਓੱਧਰ ਰਏ, ਫੇਰ ਓੱਧਰ ਮਤਲਬ ਹੈਬਿਟ ਔ ਗਈ ਹੁਣੀ ਐ ਓੱਧਰ ਦੇ, ਸ਼ ਸ਼ਡਿਊਲ ਦੀ?
ਹਾਂਜੀ-ਹਾਂਜੀ, ਓ ਫਿਰ ਸ਼ਡਿਊਲ ਹੁਣ ਬਦਲਣਾ ਪੈਣਾ।
ਹਾਂਜੀ, ਏ ਤੇ ਹੁੰਦੈ ਈ ਐ। ਹੁਣ ਉ, ਕਿਸੀ ਇੱਕ ਜਗ੍ਹਾ ਤੇ ਤੇ ਰੈ ਨੀਂ ਸਕਦੇ ਰੈਣਾ ਤੇ ਆਪਣੇ ਘਰ ਈ ਹੁੰਦੈ।
ਹਾਂਜੀ-ਹਾਂਜੀ।
ਜੀ, ਹਾਂਜੀ।
ਹੋਰ ਸੁਣਾਓ, ਉੱਧੇ ਦਾ ਵੈਧਰ ਕਿਵੇਂ ਜਾ?
ਐਧਰ ਤੇ ਵੈਦਰ ਦੇਖੋ ਕਾਫ਼ੀ ਦਿਨ ਤੋਂ ਚੇਂਜ ਈ ਹੋ ਰਾ, ਕਦੀ ਧੁੱਪ, ਕਦੀ ਬਾਰਿਸ਼। ਪਤਾ ਈ ਨਈਂ ਲੱਗਦਾ।
ਅੱਛਾ ਜੀ, ਸਾਡੇ ਇੱਥੇ ਵੀ ਐ, ਬਾਰਿਸ਼ ਹੋ ਰਈ ਕਦੀ ਧੁੱਪ ਹੋਰੀ ਐ, ਪਤਾ ਈ ਨੀਂ ਲੱਗਦਾ ਵੈਧਰ ਕਦ ਚੇਂਜ ਹੋ ਰੇਆ।
ਹਾਂਜੀ, ਦੋ ਦਿਨ ਤੋਂ ਤੇ ਮਤਲਬ ਦਿਨੇ ਧੁੱਪ ਔ ਜਾਂਦੀ ਐ ਤੇ ਸ਼ਾਮੀ, ਸ਼ਾਮ ਤੱਕ ਬਾਰਿਸ਼ ਹੋ ਜਾਂਦੀ ਹੈ ਕਾਫ਼ੀ ਠੰਡਾ ਮੌਸਮ ਹੋ ਜਾਂਦੈ ਫਿਰ।
ਹਾਂਜੀ, ਸਾਡੇ ਇੱਥੇ ਵੀੰ ਜੇਂ ਸਵੇਰੇ ਧੁੱਪ ਕਦੀ ਦੁਪਐਰੇ, ਸ਼ਾਮ ਬ ਸ਼ਾਮੀ ਮੀਂਅ ਆਣਾ ਸ਼ੁਰੂ ਹੋ ਜਾਂਦੈ।
ਅੱਛਾ।
ਹਾਂਜੀ-ਹਾਂਜੀ।
ਐਸ ਸੀਜ਼ਨ ਈ ਚ ਫਿਰ ਤਬੀਅਤ ਵਗੈਰਾ ਵੀ ਖ਼ਰਾਬ ਹੁਣ ਦਾ ਡਰ ਰੈਂਦਾ ਨਾ? ਕਾਫੀ, ਮੌਸਮ ਚੇਂਜ ਹੁੰਦਾ ਤੇ, ਜੀ।
ਬਹੁਤ ਬੱਚੇ ਬਿਮਾਰ ਹੁੰਦੇ ਜੀ ਇਸ ਮੌਸਮ 'ਚ।
ਹਾਂਜੀ ਏਸ ਮੌਸਮ ਵਿਚ ਤੇ ਖ਼ਾਸ ਕਰ ਅਪਣਾ ਧਿਆਨ ਰੱਖਣਾ ਚਾਈਦਾ ਐ।
ਹਾਂਜੀ-ਹਾਂਜੀ।
ਬਾਕੀ ਕਾਫ਼ੀ ਹੁੰਦੇ ਨੇ ਬਾਰਿਸ਼ ਵਾਲੇ ਸੀਜ਼ਨ ਚ ਜਿੰਨਾ ਨੂੰ ਨਹਾਣ ਦਾ ਬੌਤ ਸ਼ੌਕ ਕੁਨੇ ਬਾਰਿਸ਼ ਵਿੱਚ।
ਹਾਂਜੀ।
ਜੀ, ਤੁਸੀਂ ਪ੍ਰੈਫਰ ਕਰਦੇ ਓ ਬਾਰਿਸ਼ ਚ ਨਹਾਣਾ?
ਨਈਂ ਜੀ ਨਈਂ।
ਅੱਛਾ, ਹਾਂਜੀ ਸਹੀ ਹੈ, ਫੇਿਰ ਇ ਤੇ
ਹ
ਕਿਉਂਕਿ ਐਂਦੀ ਨਾ ਸਕਿੰਨ ਪ੍ਰੋਬਲਮ ਵਗੈਰਾ ਹੁੰਦੀ ਹੈ। ‌ਕੋਲਡ ਕਫ ਵਗੈਰਾ ਵੀ,
ਹਾਂਜੀ,
ਜੀ, ਸਕਿਨ ਪ੍ਰੋਬਲਮ ਤਾਂ ਕਾਫ਼ੀ ਹੁੰਦੀ ਐ ਬਾਰਿਸ਼ ਦੇ ਪਾਣੀ ਨਾਲ।
ਹਾਂਜੀ।
ਜੀ, ਬਾਕੀ ਮੈਂ ਸੁਣਿਆ ਸੀ ਕਿ ਮਤਲਬ ਨਹਾਣਾ ਵੀ ਚਾਈਦਾ ਓਦੇ ਨਾਲ ਕਾਫ਼ੀ ਪ੍ਰੋਬਲਮ ਠੀਕ ਵੀ ਹੁੰਦੀ ਨੇ। ਤਾਡੇ ਅਕੋਡਿੰਗ ਕੀ ਰਾਏ ਵੈ?
ਦੇਖੋ ਜੀ ਠੀਕ ਵੀ ਹੁੰਦੀ ਤੇ ਗ਼ਲਤ ਵੀ ਐ ਮਤਲਬ ਕਿ, ਨਾਣਾ ਵੀ ਚਾਈਦੈ ਤੇ ਨਈਂ ਵੀ ਨਾਣਾ ਚਾਈਦਾ।
ਜੀ-ਜੀ, ਮੇਰੇ ਅਕੋਡਿੰਗ ਤੋਂ ਦੇਖੋ ਤੁਸੀਂ ਹਾਂਜੀ, ਹਾਂਜੀ, ਹੰਮ੍ਹ-ਹੰਮ੍ਹ। ਦੇਖੋ ਬਾਕੀ ਕਈ, ਹਾਂਜੀ। ਮਤਲਬ ਕਈਆਂ ਨੂੰ, ਮਤਲਬ ਅੱਛਾ ਲੱਗਦਾ ਸਮ ਐ, ਰੇਨੀ ਸੀਜ਼ਨ। ਨਹਾਉਣਾ ਪਸੰਦ ਹੁੰਦਾ ਹੈ, ਮਕੀ ਤੁਸੀਂ ਨਹਾਓ ਥੋੜ੍ਹੀ ਦੇਰ ਲਈ। ਉਹ ਤੋਂ ਬਾਅਦ ਨਾ ਹਾਫ ਪੀ ਸੀ ਐਮ ਲੈ ਲਓ
ਹਾਂਜੀ, ਹਾਂਜੀ, ਜੀ, ਜੀ, ਜੀ। ਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਹਾਂਜੀ, ਬਾਕੀ ਰੇਨੀ ਸੀਜਨ ਇਸ ਤੇ ਮੱਛਰ ਵਗੈਰਾ ਵੀ। ਕਾਫੀ ਆ ਜਾਣਗੇ ਨਾ ਤਬੀਅਤ ਖ਼ਰਾਬ, ਹਾਂਜੀ। ਬਹੁਤ-ਬਹੁਤ ਸੇਫਟੀ ਚਾਹੀਦੀ ਹੁੰਦੀ ਹੈ। ਸੀਜ਼ਨ ਵਿਚ ਤੇ,
ਹਾਂਜੀ, ਹਾਂਜੀ
ਜੀ, ਜੀ
ਹੋਰ,
ਓਲਾ ਆਊਟ ਵਗੈਰਾ, ਨਹੀਂ ਨਹੀਂ ਹਲੇੇ ਤੇ ਨਹੀਂ ਖਾਧੀ।
ਅੱਛਾ ਜੀ
ਹਾਂਜੀ, ਤੁਸੀਂ
ਨਹੀਂ ਅਸੀਂ ਵੀ, ਨਹੀਂੀ ਹਜੇ ਖਾਧੀ ਵੀ ਥੋੜੀ ਦੇਰ
ਹਾਂਜੀ, ਅੱਛਾ ਲੇਟੀ ਖਾਂਦੇ ਹੋ ਤੁਸੀਂ।
ਹਾਂਜੀ, ਵੱਧ ਜਾਂਦੇ ਆ ਸਾਢੇ ਨੌ ਵੱਜ ਹੀ ਜਾਂਦੇ ਆ। ਖਾਂਦੇ
ਅੱਛਾ, ਅੱਛਾ, ਹਾਂਜੀ, ਸਾਡਾ ਵੀ ਏਦਾਂ ਦਾ ਹੀ ਹੈ।
ਅੱਛਾ ਜੀ,
ਹਾਂਜੀ, ਚਲੋ ਫਿਰ ਆਪਾਂ ਕਰਦੇ ਹਾਂ ਫਿਰ ਗੱਲ ਹਨਾ।
ਠੀਕ ਹੈ, ਜੀ
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ